ਹੇਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ-
ਹਾਂਜੀ ਹਾਂਜੀ ਠੀਕ ਤੁਸੀਂ ਦੱਸੋ-
ਹੋਰ ਕੀ ਕਰਦੇ ਪਏ ਜ
ਕੁਛ ਨੀ ਹਾਂਜੀ ਮੈਂ ਨਾ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਮਹੱਤਵਪੂਰਨ ਤੇ ਸੋਚਣ ਵਾਲੇ- ਵਿਸ਼ੇ 'ਤੇ ਗੱਲ ਕਰਨ ਜਾ ਰਹੀ ਹਾਂ।
ਹਾਂਜੀ ਹਾਂਜੀ
ਮੇਰਾ ਵਿਸ਼ਾ ਹੈਗਾ ਜੀ ਜਿਸ ਤਰ੍ਹਾਂ ਪੰਜਾਬ ਵਿੱਚੋਂ ਪੰਜਾਬੀ ਭਾਸ਼ਾ ਖਤਮ ਹੋ ਰਹੀ ਹੈ।
ਹਾਂਜੀ ਹਾਂਜੀ
ਹਾਂਜੀ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂੀ ਹੈ ਸਾਡੀ ਇੱਕ ਪਹਿਚਾਣ ਹੈਗੀ ਆ ਸਾਡਾ ਸੱਭਿਆਚਾਰ ਹੈਗਾ।
ਹਾਂਜੀ ਹਾਂਜੀ ਸਹੀ ਗੱਲ ਹੈ
ਹੈ ਨਾ ਜੀ, ਜਿੱਦਾਂ ਸਾਡੇ ਸਾਡਾ ਇਤਿਹਾਸ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਵਾ
ਹਮ
ਮਾਂ ਬੋਲੀ ਉਹ ਭਾਸ਼ਾ ਹੁੰਦੀ ਆ ਜੋ ਕਿ ਬੱਚਾ ਸਭ ਤੋਂ ਪਹਿਲਾਂ ਆਪਣੇ ਘਰ ਤੇ ਪਰਿਵਾਰ ਤੋਂ ਸਿੱਖਦਾ ਵਾ
ਸਹੀ ਗੱਲ ਹੈ
ਹਨਾ ਜੀ
ਹਾਂਜੀ ਹਾਂਜੀ
ਬੱਚੇ, ਪੰਜਾਬੀ ਸਾਡੀ ਮਾਂ ਬੋਲੀ ਹੈ ਜਿਸ ਉਸਨੇ ਸਾਨੂੰ ਸਾਡੇ ਵਿਰਸੇ ਨਾਲ ਜੋੜ ਕੇ ਰੱਖਿਆ ਹੋਇਆ ਹੈ
ਹਾਂਜੀ ਹਾਂਜੀ
ਹਾਂਜੀ ਅੱਜ ਕੱਲ੍ਹ ਕਈ ਲੋਕ ਇਹ ਚਿੰਤਾ ਪ੍ਰਗਟ ਕਰਦੇ ਹਨ ਕਿ ਪੰਜਾਬ ਵਿੱਚ ਉਹ ਪੰਜਾਬੀ ਭਾਸ਼ਾ ਦੀ ਵਰਤੋਂ ਬਹੁਤ ਘੱਟਦੀ ਜਾ ਰਹੀ ਹੈ
ਹਾਂਜੀ ਹਾਂਜੀ ਸਹੀ ਗੱਲ ਹੈ ਦੇਖੋ ਇਸ ਗੱਲ ਦਾ ਮੇਨ ਜਿਹੜਾ ਜੜ ਹੈ ਨਾ, ਉਹ ਹੈ ਸਕੂਲ ਸਕੂਲਾਂ ਦੇ ਵਿੱਚ ਪੰਜਾਬੀ ਖਤਮ ਕਰ ਦਿੱਤੀ ਗਈ ਹੈ। ਦੇਖੋ ਪਹਿਲੇ ਹੁੰਦਾ ਸੀ ਕਿ ਪੰਜਾਬੀ ਹੁੰਦੀ ਸੀ ਕੰਪਲਸਰੀ- ਸਕੂਲ ਦੇ ਵਿੱਚ, ਅੱਜ ਕੱਲ੍ਹ ਨਾ ਪੰਜਾਬੀ ਨੂੰ ਹਟਾ ਕੇ ਹਿੰਦੀ ਕੰਪਲਸਰੀ ਕਰਤਾ। ਪੰਜਾਬੀ ਓਪਸ਼ਨ ਵਿੱਚ ਦੇਤੀਏ- ਵੀ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਨਹੀਂ ਲੈਣਾ ਚਾਹੋ ਤੇ ਹਿੰਦੀ ਲੈ ਸਕਦੇ ਹੋ।
ਹਾਂਜੀ
ਹਾਂਜੀ ਕਿ ਜਿਵੇਂ ਕਿ ਹੁਣ ਜਿਵੇਂ ਜਿਵੇਂ ਪੰਜਾਬ ' ਲਾ ਲਓ ਜਿਵੇਂ ਪੰਜਾਬ 'ਚ ਨਾ ਜਿਹੜਾ- ਆਉਣ ਵਾਲਾ ਯੂਥ ਹੈ ਨਾ ਤੇ ਆਉਣ ਵਾਲੇ ਯੂਥ ਦੇ ਵਿੱਚ ਛ ਲ ਲ ਕਿ ਨਾਈਨਟੀ ਟੂ ਨਾਈਨਟੀ ਫਾਈਵ ਪਰਸੈਂਟ ਕੁੜੀਆਂ ਲੈ ਲਓ ਤੇ ਉਹ ਨਾ ਪੰਜਾਬੀ ਬੋਲਣ ਤੇ ਨਾ ਬੇਸਤੀ ਮਹਿਸੂਸ ਕਰਦੀਆਂ ਨੇ। ਤੇ ਜਿੱਦਾਂ ਕੱਲ ਨੂੰ ਉਹਨਾਂ ਦੀ ਹਾਂਜੀ-ਹਾਂਜੀ ਜਿਵੇਂ ਕੱਲ ਨੂੰ ਮੈਰਿਡ ਹੁੰਦੀ ਹੈ ਨਾ ਤੇ ਉਹ ਕਹਿੰਦੇ ਵੀ ਮੇਰਾ ਬੱਚਾ ਹਿੰਦੀ ਬੋਲੇ ਪੰਜਾਬੀ ਨਾ ਬੋਲੇ। ਐਨਜ ਲੱਗਦਾ ਹੈ ਕਿ ਜਿਹਦਾ ਪੰਜਾਬੀ ਗਰੀਬ ਭਾਸ਼ਾ ਹੈ ਇਹ ਇਸ ਤਰ੍ਹਾਂ ਪ੍ਰਜੈਂਟ ਕਰਦੀ ਆ ਉਹਨਾਂ ਨੂੰ।
ਹਾਂਜੀ, ਸਾਨੂੰ ਨਾ ਇਹ ਗੱਲ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਕਿ ਇਸ ਭਾਸ਼ਾ ਦੀ ਅਸੀਂ ਰੱਖ ਆਖਿਆ ਕਿਵੇਂ ਕਰਨੀ ਹੈ ਇਹ ਸਿਰਫ਼ ਇੱਕ ਸਰਕਾਰ ਦੀ ਜਿੰਮੇਵਾਰੀ ਨਹੀਂ ਬਣਦੀ। ਸਾਡੀ ਵੀ ਜ਼ਿੰਮੇਵਾਰੀ ਬਣਦੀ ਆ।
ਦੇਖੋ ਸਰਕਾਰਾਂ ਤੇ ਦੇਖੋ ਜੀ ਖਾਲੀ ਵੋਟਾਂ ਵਸਤੇ ਹੈ ਉਹਨੂੰ ਤੇ ਸਿਰਫ ਹੋ ਸਾਡੀ ਲੋੜ ਤਦ ਪੈਂਦੀ ਜਦੋਂ ਵੋਟਾਂ ਲੈਣੀਆਂ ਹੋਣ। ਵੋਟਾਂ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਵੀ ਨਹੀਂ ਪਿੰਡ ਚ ਵੜਦੇ। ਫੇਰ ਤਾਂ ਉਹ ਸਿਰਫ ਦਿੱਲੀ ਦੇ ਚੱਕਰ ਮਾਰਦੇ ਜਾਂਦੇ ਨੇ।
ਹਾਂਜੀ।
ਹਾਂਜੀ-ਹਾਂਜੀ ਫੇਰ ਤੇ ਪੰਜਾਬ ਕਿੱਥੇ
ਬਹੁਤ ਹੀ ਪੁਰਾਣਾ ਇਤਿਹਾਸ ਹੈਗਾ ਵਾ ਹੈਨਾ ਜੀ ਇਸ ਭਾਸ਼ਾ ਵਿੱਚ ਮਹਾਨ ਸਾਹਿਤ ਰਚਿਆ ਹੋਇਆ ਪੰਜਾਬੀ ਵਿੱਚ ਲੋਕ ਗੀਤ ਹੈ ਨਾ ਜਿੱਦਾਂ ਕਹਾਣੀਆਂ ਕਵਿਤਾ, ਧਾਰਮਿਕ ਰਚਨਾਵਾਂ ਵੀ ਸਾਰੀਆਂ ਪੰਜਾਬੀ ਵਿੱਚ ਹੀ ਆ
ਹਾਂਜੀ-ਹਾਂਜੀ।
ਹੁਣ ਜੀ ਇਸ ਨੇ ਸਾਡੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਵਾ।
ਹਾਂਜੀ-ਹਾਂਜੀ, ਦੇਖੋ ਪੰਜਾਬੀ ਬੜੀ ਰੋਬਦਾਰ ਭਾਸ਼ਾ ਹੈ।
ਹਾਂਜੀ।
ਜਦੋਂ ਇੱਕ ਅੜ ਪੰਜਾਬੀ ਬੋਲਦੇ ਨਾ ਪੰਜਾਬੀ ਤੇ ਨਾ ਅਣਖ ਦੇ ਨਾਲ ਬੋਲਦਾ ਸਾਮਣੇ ਵਾਲੇ ਦੀ ਰੂਹ ਕੰਮ ਜਾਂਦੀ ਹੈ।
ਹਾਂਜੀ-ਹਾਂਜੀ। ਪੰਜਾਬੀ ਭਾਸ਼ਾ ਨਾ ਸਾਨੂੰ ਆਪਣੇ ਪੁਰਖਿਆ ਅਤੇ ਸੱਭਿਆਚਾਰਕ, ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ ਜਿਹੜੀ ਕੌਮ ਆਪਣੀ ਭਾਸ਼ਾ ਨੂੰ ਭੁੱਲ ਜਾਂਦੀ ਹੈ, ਉਹ ਹੌਲੀ-ਹੌਲੀ ਆਪਣੀ ਪਹਿਚਾਣ ਵੀ ਗੁਆ ਲੈਂਦੀ ਹੈ।
ਹਾਂਜੀ-ਹਾਂਜੀ, ਸਹੀ ਗੱਲ ਹੈ।
ਹਾਂਜੀ।
ਹੂੰ, ਹੁਣ ਤੁਸੀਂ ਇਸ ਚੀਜ਼ ਦਾ ਇਹ ਦੇਖ ਲਓ ਕਿ ਜਿੱਦਾਂ ਕਿ ਹੁਣ ਪੰਜਾਬ ਦੇ ਵਿੱਚ ਦੇਖ ਲਓ ਪੰਜਾਬ ਦੇ ਵਿੱਚ ਤੁਸੀਂ ਏ ਨਾਈਨਟੀ ਪਰਸੈਂਟ ਹੀ ਲਾ ਲਓ ਜਾਂ ਏਟੀ ਪਰਸੈਂਟ ਲਾ ਲਾਲੋ। ਏਟੀ ਪਰਸੈਂਟ ਸਿੰਘਾਂ ਨੇ ਦਾੜੀ ਕੱਟ ਲਿਆਈ ਹੈ। ਕੇਸ ਕਤਲ ਕਰ ਦਿੱਤੇ ਇਨੇ।
ਅੱਜ-ਕੱਲ੍ਹ ਜਿੱਦਾਂ ਨਾ ਪਰਿਵਾਰ ਦੇ ਵਿੱਚ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨ ਦੀ ਜਾਏ ਨਾ ਲੋਕੀ ਦੂਸਰੀਆਂ ਭਾਸ਼ਾ ਵਿੱਚ ਗੱਲ ਕਰਨਾ ਜ਼ਿਆਦਾ ਪਸੰਦ
ਹਿੰਦੀ-ਹਿੰਦੀ ਜ਼ਿਆਦਾ ਪਸੰਦ ਕਰ ਰਹੇ।
ਹਾਂਜੀ-ਹਾਂਜੀ, ਕੁੱਝ ਮਾਪੇ ਇਹੀ ਸੋਚਦੇ ਆ ਕਿ ਸਾਡੀਆਂ ਭਾਸ਼ਾਵਾਂ ਸਿੱਖਣਾ। ਦੂਸਰਾ-ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣਾ ਹੀ ਸਾਡਾ ਤਰੱਕੀ ਦਾ ਰਸਤਾ ਹੈਗਾ ਵਾ। ਹਾਂਜੀ-ਹਾਂਜੀ, ਜਿਹੜੀ ਚਲੋ ਦੂਸਰੀਆਂ ਭਾਸ਼ਾਵਾਂ ਹੈਗੀਆਂ ਨਾ ਉਹ ਵੀ ਸਿੱਖਣਾ ਚੰਗੀ ਗੱਲ ਹੈਗੀ ਆ ਪਰ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ, ਉਹ ਨਹੀਂ ਠੀਕ ਹੈਗਾ।
ਉਹ ਏ ਇੰਗਲਿਸ਼। ਜਿਹੜੀ ਇੰਗਲਿਸ਼ ਹੈ ਨਾ ਉਹ ਕੰਮ ਆਉਂਦੀ ਹੈ ਹਿੰਦੀ ਕਿੱਥੇ ਕੰਮ ਨੀ ਆਉਂਦੀ।
ਹਾਂਜੀ।
ਦੇਖੋ ਜਿਹੜੀ ਦੇਖੋ ਸਕੂਲ ਦੇ ਸਬਜੈਕਟ ਹੋਣਾ ਚਾਹੀਦਾ ਇੰਗਲਿਸ਼ ਤੇ ਪੰਜਾਬੀ। ਹਿੰਦੀ ਲੈਂਗੁਏਜ ਸਿਰਫ ਇੰਡੀਆ ਚ ਚੱਲਦੀ ਏ ਬੱਟ ਬਾਰ ਨੀ ਚੱਲਦੀ, ਇੰਡੀਆ ਚ ਵੀ ਹਰ ਜਗ੍ਹਾ ਨੀ ਚੱਲਦੀ, ਜਿਸ ਤਰਾ ਤੂਸੀ ਤਾਮਿਲਨਾਡੂ ਚਲੇ ਜਾਓ।
ਹਾਂਜੀ, ਸੂਕੂਲਾਂ ਵਿੱਚ ਵੀ ਨਾ ਬੱਚੇਆਂ ਨੂੰ ਪੰਜਾ ਬੀ ਬੋਲਨ ਤੇ ਪਢਨ-ਲਿਖਣ ਵਾਸਤੇ ਨਾ ਸਮਝੌਣਾ ਚਾਈਦਾ ਕਿ ਪੰਜਾਬੀ ਪੜੋ।
ਨੀ ਦੇਖੋ ਮੈਡਮ ਆਪ ਈ ਕੈੰਦੀਆਂ ਨੇ ਮੈਡਮਾ ਆਪ ਕੈਂਦੀਆ ਬਈ ਹਿੰਦੀ ਚ ਗਾੱਲ ਕਰੋ। ਹੁਨ ਪਿੱਛੇ ਇੱਕ ਪੰਜਾਬ ਦੀ ਵੀਡੀਓ ਆਈ ਸੀ ਤੇ ਇੱਕ ਏਥ ਹੈਥ ਤੂਸੀ ਜਾਨਦੇ ਹੋਓਗੇ। ਤੇ ਮੈਂ ਨਾਮ ਭੁੱਲ ਗੇਆ ਓਨਾਂ ਦਾ ਤੇ ਓ ਇੱਕ ਸੂਕੂਲ ਦੇ ਵਿੱਚ ਓ ਜਾਂਦੇ ਨੇ ਤੇ ਓ ਉਥੇ ਜੇੜਾ ਪ੍ਰਿੰਸੀਪਲ ਸੀ ਓ ਹਿਮਾਚਲ ਤੋਂ ਸੀ। ਤੇ ਓ ਕੈਂਦਾ ਸੀ ਕਿ ਬਈ ਸੂਕੂਲ ਦੇ ਵਿੱਚ ਪੰਜਾਬੀ ਨੀ ਬੋਲਨੀ ਕਿਸੀ ਨੇ। ਸਾਰੇ, ਸਾਰੇ ਬੱਚੇ ਹਿੰਦੀ ਚ ਗਾੱਲ ਕਰਨਗੇ। ਤੇ ਜਦ ਓਦੇ ਔਫਿਸ ਇਚ ਜਾ ਕੇ ਦੇਖੇਆ। ਤੇ ਆਰ-ਐਸ-ਐਸ ਵਾਲੇਆਂ ਦੀ ਫੋਟੋਆਂ ਲੱਗੀਆ ਹੋਈਆਂ ਸੀ। ਓ ਕੈਂਦੇ ਬਈ ਏਨਾਂ ਦੀ ਕਿਂਉ ਫੋਟੋ ਲਾਈ ਹੋਈ ਐ? ਏਨਾਂ ਨੇ ਐਸਾ ਕੀ ਕੀਤੈ ਦੇਸ਼ ਵਿੱਚ ਤੁਸੀਂ ਏਨਾਂ ਦੀ ਫੋਟੋਆਂ ਲਾਈਆਂ ਹੋਈਆਂ ਆਰ-ਐਸ-ਐਸ ਵਾਲੇਆਂ ਦੀ, ਤੇ ਮੇਨ ਨਾ ਦੇਖੋ ਏਹ ਪੰਜਾਬ ਦੀ ਨੀਂਹ ਖਤਮ ਕਰਨ ਵਾਸਤੇ ਆਰ-ਐਸ-ਐਸ ਵਾਲੇਆਂ ਦਾ ਬੜਾ ਵੱਡਾ ਹੱਥ ਐ। ਓਹੀ ਪੰਜਾਬੀ ਲੁਪਤ ਕਰ ਰੇ ਨੇ, ਫੇਰ ਦੂੱਜਾ ਸਾਡਾ ਯੂਥ ਜੇੜਾ ਪੰਜਾਬੀ ਬੋਲਨ ਨੂੰ ਬੇਸਤੀ ਮੈਹਸੂਸ ਕਰਦੈ। ਓ ਸੋਚਦੈ ਮੈਂ ਪੰਜਾਬੀ ਬੋਲਾਂਗਾ ਤੇ ਪੇਂਡੂ ਗਿਨੇਆ ਜਾਵਾਂਗਾ, ਮੇਰਾ ਥੋੜਾ ਰੋਬ ਘਾੱਟ ਪਏਗਾ।
ਸਬ ਤੋਂ ਪੈਹਲਾਂ ਨਾ ਬੱਚੇਆਂ ਨੂੰ ਘਾਰ ਤੋਂ ਈ ਸ਼ੁਰੂਆਤ ਕਰਨੀ ਚਾਈਦੀ, ਸਾਨੂੰ ਘਰਾਂ ਵਿੱਚ ਪੰਜਾਬੀ ਬੋਲਣੀ ਚਾਈਦੀ ਐ। ਤੇ ਬੱਚੇਆਂ ਨਾਲ ਪੰਜਾਬੀ ਵਿੱਚ ਈ ਗਾੱਲਬਾਤ ਕਰਨੀ ਚਾਈਦੀ। ਤਾਂ ਕਿ ਓ ਅਪਣੀ ਭਾਸ਼ਾ ਨਾਲ ਜੁੜੇ ਰੈਣ, ਹੈਣਾ ਜੀ।
ਗੱਲ ਐ।
ਅੱਜ-ਕੱਲ ਡਿਜ, ਡਿਜੀਟਲ ਦਾ ਯੁੱਗ ਹੈਗਾ ਵਾ ਸਾਨੂੰ। ਮੋਬਾਇਲ, ਕੰਪਿਊਟਰ, ਸੋਸ਼ਲ ਮੀਡੀਆ ਤੇ ਵੀ ਪੰਜਾਬੀ ਦੀ ਵਰਤੋਂ ਨੂੰ ਵਧਾਉਣਾ ਚਾਈਦਾ ਹੇਗੈ।
ਹਾਂਜੀ, ਹਾਂਜੀ ਸਈ ਗਾੱਲ ਐ।
ਹਾਂਜੀ, ਪੰਜਾਬੀ ਵਿੱਚ ਨਾ ਚੰਗੀ ਸਮੱਗਰੀ ਤੇਆਰ ਕਰਨੀ ਚਾਈਦੀ ਏ, ਤਾਂ ਜੋ ਨਵੀਂ ਪੀੜੀ ਨੂੰ ਭਾਸ਼ਾ ਆਦੁਨਿਕ ਅਤੇ ਦਿਲਚਸਪ ਲੱਗੇ।
ਹਾਂਜੀ, ਹਾਂਜੀ ਦੇਖੋ ਮੈਂ ਕੈਂਦਾ ਵਾ, ਅੱਜ ਦੇ ਟਾਈਮ ਦੇ ਵਿੱਚ ਵੀ ਮੈਂ ਕੈਂਦਾ ਵਾਂ ਕਿ ਅਗਰ ਜਿੱਸੇ ਦਾੱਸ ਬੰਦੇ ਖੜੇ ਕਰ ਦਿੱਤੇ ਜਾਓ ਨਾ ਪੰਜਾਬੀਆਂ ਨੂੰ, ਦਾੱਸ ਪੰਜਾਬੀ ਖੜੇ ਕਰ ਦੋ ਤੇ ਓਨਾਂ ਚੋਂ ਇੱਕ ਬੰਦੇ ਨੂੰ ਹੀ ਪੰਜਾਬੀ ਪੜਨੀ ਤੇ ਲਿੱਖਨੀ ਆਂਦੀ ਹੋਏਗੀ। ਬੋਲਨੀ ਭਾਵੇਂ ਦਾੱਸ ਤੇ ਦਾੱਸ ਨੂੰ ਆਂਦੀ ਹੋਏਗੀ ਲੇਕਿਨ ਪੜਨੀ ਤੇ ਲਿੱਖਨੀ ਇੱਕ ਅੱਧੇ ਨੂੰ ਆਂਦੀ ਹੋਏਗੀ।
ਹਾਂਜੀ, ਕਈ ਵਾਰ ਲੋਕ ਨਾ ਪੰਜਾਬੀ ਬੋਲਨ ਚੋਂ ਹਿਚਕਿਚਾਉਂਦੇ ਐ। ਕੇ ਇਸ ਨੂੰ ਬਿਛੜੇਪਨਾ ਜੋੜਦੇ, ਏ ਸੋਚ ਬਦਲਨ ਦੀ ਲੋੜ ਹੈਗੀ ਐ ਲੋਕਾਂ ਨੂੰ। ਗਲ ਕਿਉਂਕਿ ਭਾਸ਼ਾ ਦਾ ਆਪਣਾ ਹੀ ਸੱਤਕਾਰ ਹੁੰਦੈ, ਏ ਅਪਣੀ ਮਾਂ ਬੋਲੀ ਐ। ਤਾਂ ਮਾਣ ਮੈਹਸੂਸ ਕਰਨਾ ਚਾਈਦਾ ਲੋਕਾਂ ਨੂੰ, ਪਰ ਲੋਕੀ ਏਸ ਚੀਜ ਨੂੰ ਸਮਝਦੇ ਨੀ ਹੈਗੇ।
ਹਾਂਜੀ, ਹਾਂਜੀ ਐ ਗਾੱਲ ਤਾ ਹੈ।
ਪੰਜਾਬ ਦੇ ਨੌਜਵਾਨ ਪੰਜਾਬੀ ਭਾਸ਼ਾ ਦੇ ਸਬ ਤੋਂ ਵੱਡੇ ਰਖਵਾਲੇ ਬਨ ਸਕਦੇ ਹਨ। ਓ ਪੰਜਾਬੀ ਵਿੱਚ ਲੇੱਖ ਵੀ ਸਕਦੇ ਆ, ਓ ਪੰਜਾਬੀ ਨੂੰ ਪਢ ਸ ਸਕਦੇ ਆ ਤੇ ਸੋ਼ਸ਼ਲ ਮੀਡੀਆ ਵੀ ਪੰਜਾ ਸੋਸ਼ਲ ਮੀਡੀਆ ਤੇ ਵੀ ਪੰਜਾਬੀ ਨੂੰ ਉਤਸ਼ਾਹਿਤ ਕਰ ਸਕਦੇ ਆ, ਜੇ ਨੌਜਵਾਨ ਆਪਨੀ ਭਾਸ਼ਾ ਨਾਲ ਜੁੜੇ ਰੈਣਗੇ, ਤਾਂ ਹੀ ਪੰਜਾਬੀ ਭਾਸ਼ਾ ਹਮੇਸ਼ਾ ਜੀਵਿਤ ਰਏਗੀ।
ਸਈ ਗੱਲ ਐ।
ਹਾਂਜੀ, ਹਾਂਜੀ। ਮੈਂ ਤੇ ਏਹੀ ਕੈਣਾ ਚੌਨੀ ਕਿ ਪੰਜਾਬੀ ਭਾਸ਼ਾ ਖ਼ਤਮ ਨੀ ਹੋਣੀ ਚਾਈਦੀ। ਕਿਉਂਕਿ ਇਹ ਸਾਡੀ ਪਛਾਣ ਹੈਗੀ ਆ ਪਰ ਭਾਸ਼ਾ ਨੂੰ ਜ਼ਿੰਦਾ ਰੱਖਣ ਵਾਸਤੇ ਸਾਰਿਆਂ ਨੂੰ ਮਿਲ ਜੁਲ ਕੇ ਯਤਨ ਕਰਨਾ ਚਾਹੀਦਾ ਹਾਂਜੀ।
ਸਹੀ ਗੱਲ ਹੈ ਜੀ ਐ ਤੇ।
ਹਾਂਜੀ ਬਿਲਕੁਲ ਜੀ।
ਹੂੰ।
ਅੱਜ ਕੱਲ੍ਹ ਜਿੱਦਾਂ ਬਹੁਤ ਸਾਰੇ ਲੋਕਾਂ ਮੋਬਾਇਲ ਯੂਜ ਕਰਦੇ ਆ ਹੈ ਨਾ ਮੋਬਾਇਲ ਵਰ ਵਰਤਦੇ ਆ ਤੇ ਉਹਦੇ ਵਿੱਚ ਵੀ ਬਸ ਇੰਗਲਿਸ਼ ਹੀ ਵਰਤਦੇ ਆ। ਪੰਜਾਬੀ ਦਾ ਹੀ ਵੀ ਵਰਤੋਂ ਕਰਨੀ ਚਾਹੀਦੀ ਲੋਕਾਂ ਨੂੰ।
ਹਾਂਜੀ ਸਹੀ ਗੱਲ ਐ।
ਹਾਂਜੀ। ਜੇ ਆਪਾਂ ਪੰਜਾਬੀ ਨੂੰ ਪੜ੍ਹਨਾ ਲਿਖਣਾ ਈ ਛੱਡ ਦੇਵਾਂਗੇ ਤਾਂ ਇਹ ਤਾਂ ਬਿਲਕੁਲ ਹੀ ਬ ਸਾਡੇ ਆਣ ਵਾਲੇ ਯੁੱਗ ਨੂੰ ਬੱਚਿਆਂ ਨੂੰ ਭੁੱਲ ਹੀ ਜਾਏਗੀ, ਕਿ ਪੰਜਾਬੀ ਹੈ ਕੀ ਚੀਜ਼।
ਹਾਂਜੀ ਹਾਂਜੀ, ਸਹੀ ਗੱਲ ਐ।
ਹਾਂਜੀ।
ਹੂੰ, ਦੇਖੋ ਪੜ ਬੰਦਾ ਲਿਖਦਾ ਰਿਹੇ ਨਾ, ਪੜ੍ਹਦਾ ਰਹੇ ਤੇ ਫੇਰ ਸਹੀ ਰਹਿੰਦਾ ਬੰਦਾ, ਨਈ ਤੋਂ ਭੁੱਲਦਾ ਭੁੱਲਦਾ ਭੁੱਲ ਜਾਂਦਾ ਐ।
ਹਾਂਜੀ ਹਾਂਜੀ, ਬੰਦਾ ਭੁੱਲਦਾ ਭੁੱਲਦਾ ਭੁੱਲ ਜਾਂਦਾ, ਇਸ ਕਰਕੇ ਥੋੜ੍ਹੀ ਬਹੁਤੀ ਪੰਜਾਬੀ 'ਚ ਗੱਲਬਾਤ ਕਰਨੀ ਚਾਹੀਦੀ ਐ, ਲੋਕ ਕਾ ਨਾਲ ਤਾਂ ਕੇ ਸਾਰੇ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਯਾਦ ਰੱਖਣ।
ਹਾਂਜੀ, ਉਹ ਤਾਂ ਹੈ।
ਹਾਂਜੀ। ਇਹ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ ਹੈਗੀ, ਇਹ ਸਾਡੀ ਪਹਿਚਾਣ ਹੈਗੀ ਆ, ਲੋਕ ਇਸ ਨੂੰ ਭੁੱਲ ਚੁੱਕੇ ਆ ਬਹੁਤ ਹੱਦ ਤੱਕ ਵੈਸੇ ਭੋਲੀ ਹੀ ਚੁੱਕੇ ਆਪਣੇ ਬੱਚਿਆਂ ਨੂੰ ਹਿੰਦੀ ਵਿੱਚ ਗੱਲ ਕਰਨੀ ਸਿਖਾ ਰਹੇ ਆ। ਹਣਾ ਜੀ।
ਦੇਖੋ ਪਹਿਲੇ ਹਰਿਆਣਾ, ਹਿਮਾਚਲ ਇਹ ਸਭ ਪੰਜਾਬ ਦਾ ਹੀ ਹਿੱਸਾ ਸੀ।
ਹਾਂਜੀ।
ਹਾਂਜੀ, ਹਾਂਜੀ। ਇਹ ਆਰਾਮ ਆਮ ਨਾਲ ਸਰਕਾਰਾਂ ਨੇ ਵੰਡ ਛੱਡਿਆ। ਹੁਣ ਪੰਜਾਬੀ ਖਤਮ ਕਰੀ ਜਾਂਦੇ ਪਏ ਨੇ ਇਹਨਾਂ ਨੇ ਪੰਜਾਬ ਹੀ ਖ਼ਤਮ ਕਰਦੇ ਨੇ ਦੇਖੋ ਦੇਖੋ ਭਾਸ਼ਾ ਦੇ ਆਧਾਰ ਤੇ ਰਾਜਿਆਂ ਵੰਡਿਆ ਜਾਂਦਾ।
ਸਾਨੂੰ ਪੰਜਾਬੀ ਭਾਸ਼ਾ ਨਾ ਮਤਲਬ ਪੰਜਾਬੀ ਭਾਸ਼ਾ ਵਿੱਚ ਕਵਿਤਾਵਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਅਸੀਂ ਕਹਾਣੀਆਂ ਪੜ੍ਹਨੀਆਂ ਚਾਹੇ ਪੜ੍ਹਦੇ ਨੇ ਸੀ ਉਹ ਸ ਸਾਨੂੰ ਬੱਚਿਆਂ ਨੂੰ ਵੀ ਸਿਖਾਉਣੀਆਂ ਚਾਹੀਦੀਆਂ ਪੜ੍ਹਨੀਆਂ।
ਹੂੰ।
ਜਿੱਦਾਂ ਪਾਠ ਪੜ੍ਹਦੇ ਆ ਪੰਜਾਬੀ ਵਿੱਚ ਬਾਣੀ ਨਾਲ ਨਾਲ ਹੀ ਬੱਚੇ ਬਾਣੀ ਨਾਲ ਜੁੜ ਪੜ੍ਹ ਦੇ ਨਾਲ ਹੀ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਂਦੀ ਆ।
ਹਾਂਜੀ ਹਾਂਜੀ, ਸਹੀ ਗੱਲ ਐ, ਦੇਖੋ ਦੁਪਹਿਰ ਦਾ ਟਾਈਮ ਹੁੰਦਾ ਜੈਸਾ। ਠੀਕ ਐ, ਉਸ ਟਾਈਮ ਅੱਧਾ ਇੱਕ ਘੰਟਾ ਜਿਸ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰ ਲਿਆ, ਵੀਹ ਕਾ ਮਿੰਟ ਦਾ ਪਾਠ ਹੁੰਦਾ ਜਪੁਜੀ ਸਾਹਿਬ ਦਾ। ਵੀਹ ਮਿੰਟ ਦਾ ਜਪੁਜੀ ਸਾਹਿਬ ਦਾ ਪਾਠ ਕਰ ਲਿਆ ਨਾਲੇ ਪਾਠ ਦਾ ਪਾਠ ਹੋ ਗਿਆ, ਨਾਲੇ ਪੰਜਾਬੀ ਲਈ ਪੰਜਾਬੀ ਲੈਂਗਏਜ ਆ ਗਈ
ਹਾਂਜੀ, ਪੰਜਾਬ ਦੇ ਨੌਜਵਾਨ ਸਭ ਤੋਂ ਵਧੀਆ ਰੱਖਵਾਲੇ ਬਣ ਸਕ ਦੇ ਆ, ਅਗਰ ਉਹ ਚਾਹੋਣ ਤੇ। ਜਿਹੜੇ ਨੌਜਵਾਨ ਹੈਗੇ ਆ, ਉਹੀ ਆਪਣਾ ਅੱਗੇ ਕਲਚਰ ਇਹ ਵਾਲਾ ਵਧਾ ਸਕਦੇ ਆ, ਕਿ ਪੰਜਾਬੀ ਨਾਲ ਜੁੜੇ ਰਹਿਣਾ, ਲੋਕਾਂ ਨੇ ਕਿੱਦਾਂ ਜੁੜਨਾ।
ਹਾਂਜੀ ਹਜੀ, ਚਲੋਂ ਚੰਗਾ ਜੀ ਫੇ
ਹਾਂਜੀ ਹਾਂਜੀ ਜਿਸ, ਚਲੋਂ ਠੀਕ ਐ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।